ਜੀ
ਸਤ ਸ਼ੀ ਅਕਾਲ ਜੀ।
ਹਾਂਜੀ ਸਤਿ ਸੀ੍ ਅਕਾਲ ਹੋਰ ਠੀਕ ਹੋ
ਹਾਂਜੀ-ਹਾਂਜੀ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਓ?
ਹਾਂਜੀ ਮੈਂ ਵਧੀਆ ਹੋਰ ਠੀਕ-ਠਾਕ ਸਭ ਕਾਰ ਚ।
ਹਾਂਜੀ-ਹਾਂਜੀ ਠੀਕ ਨੇ ਸਭ ਵਧੀਆ ਜੀ ਤੁਸੀਂ ਦੱਸੋ। ਸਭ ਠੀਕ-ਠਾਕ ਹੋਰ ਕੀ ਕਰਦੇ ਪਏ ਸੀ।
ਬਸ ਜੀ। ਚਾਹ ਪੀ ਲੱਗੀ ਸੀ। ਸ਼ਾਮ ਦਾ ਟਾਈਮ ਹੋ ਗਿਆ ਸੋ ਕੇ ਉੱਠੇ ਸੀ। ਮੈਂ ਕਯਾ ਚੋਲੋ ਚਾਏ ਪੀ ਲੈਂਦੀ ਹਾਂ ਤੇ ਫੇਰ ਖਾਣਾ ਵਗੈਰਾ ਬਣਾਉਂਦੇ ਹਾਂ।
ਠੀਕ ਹੈ, ਠੀਕ ਹੈ ਹੋਰ ਕੀ ਬਣਾਦਾ ਅੱਜ ਖਾਣੇ ਚ ਤੁਸੀਂ?
ਅਸੀਂ ਅੱਜ ਛੋਲੇ- ਚੋਲ ਬਣਾਏ ਸੀ ਤੇ ਉਹ ਪਹਿ ਨਾ ਜੇ ਫੇਰ ਹੁਣ ਹਲਕਾ ਖਾਣਾ ਖਾਵਾਂਗੇ ਗਰਮੀ ਨਾ ਤੇ ਹੁਣ ਦਾ ਬਣਾਵਾਂਗੇ।
ਠੀਕ ਹੈ, ਠੀਕ ਹੈ, ਛੋਲੇ- ਚਾਵਲ ਕਿਵੇਂ ਬਨਾਉਂਦੇ ਤੁਸੀਂ ਛੋਲੇ?
ਹਾਂਜੀ?
ਛੋਲੇ ਕਿਵੇਂ ਮਨਾੰਦੇ ਹੋ ਤੁਸੀਂ?
ਉਹ ਬਸ, ਹਾਂਜੀ ਕੁੱਕਰ 'ਚ।
ਤੇ ਰੈਸਿਪੀ ਦੱਸ ਦੋ ਮੈਨੂੰ ਛੋਲੇ ਬਣਾਨ ਦੀ। ਮੈਨੂੰ ਬੜੇ ਦਿਨ ਹੋ ਗਏ ਛੋਲੇ ਖਾਣ ਦਾ ਜੀਅ ਕਰ ਰਿਹਾ ਪਰ ਮੈਨੂੰ ਨਾ ਪ੍ਰੋਪਰ ਤਰੀਕੇ ਨਾਲ ਮਤਲਬ ਕੀ ਕਹਿੰਦੇ ਨੇ ਸਹੀ ਤਰੀਕੇ ਨਾਲ ਮੈਨੂੰ ਬਣਾਨ ਨੀ ਆੰਦੇ। ਤੁਹਾਨੂੰ ਦੱਸਿਆ, ਤੇ ਮੈਂ ਸੋਚ ਰਹੀ ਸੀ ਤਾਡੇ ਲ ਪੁੱਛਾਂਗੀ ਤੁਸੀਂ ਮੈਨੂੰ ਦੱਸ ਦੋ ਕਿਵੇਂ ਮਨਾੰਦੇ
ਉਤ ਥਾ ਤਾਨੂ ਦੱਸ ਦਾਂਗੀ।
ਹਾਂ ਦੱਸ ਦੇ ਨਾ ਤੁਸੀਂ ਕਦੋਂ ਦੱਸਣਾ ਹੁਣੇ ਦੱਸਦੋ ਹੁਣੇ ਜੇ ਤੁਸੀਂ ਫਰੀ ਹੋ? ਤਾਨੂੰ ਠੀਕ ਲੱਗਦਾ ਤੇ ਹੁਣੇ ਦੱਸਦੋ ਤੁਸੀਂ ਮੈਨੂੰ।
ਹੁਣੇ ਦਾ
ਦੱਸ ਦੋ ਮੈਨੂੰ ਕਿਵੇਂ ਬਣਦੇ ਨੇ ਛੋਲੇ ਇੱਕ ਵਾਰੀ ਨਾ। ਮੈਂ ਦੇਖਦੀ ਅੱਜ ਰਾਤੀ ਫੇਰ ਮੈਂ ਵੀ ਬਣਾ ਲਾਂਗੀ ਨਈ ਤੇ ਸਵੇਰੇ-ਸਵੇਰੇ ਬਣਾ ਲਾਂਗੀ।
ਅੱਛਾ ਅਸੀਂ ਨਾ ਛੋਲੇ ਲਵਾਂਗੇ ਪੇਲੇ ਚਾਏ ਇਕ ਕਟੋਰੀ ਛੋਲੇ ਹੋਏ। ਤੇ ਛੋਲੇ ਨੂੰ ਕੁੂੱਕਰ ਚ ਤਲ ਕੇ ਨਾ
ਹਾਂਜੀ।
ਮਤਲਬ ਇੰਨਾ ਕੁ ਪਾਣੀ ਪਾਉਣਾ ਸੀ ਕੁੱਕਰ ਚ ਕਿ ਸਾਡੇ ਛੋਲੇ ਡੁੱਬ ਜਾਣ ਉੱਤੋਂ ਨਾ ਫਿਰ ਆਪਾਂ ਛੱਦ ਡਾਲ ਕੇ ਦੇਖਣਾ ਠੀਕ ਉਂਗਲੇ ਸਾਡੇ ਹਾਫ, ਹਫ ਪਾਣੀ ਤੱਕ ਆ ਗਏ। ਇੰਨਾ ਪਾਣੀ-ਪਾਣਾ ਅਸੀਂ ਉਹਨੂੰ ਫੇਰ ਪੰਜ, ਛੇ ਸੀਟੀਆਂ ਮਰਵਾਨੇ ਆ
ਅੱਛਾ ਜੀ।
ਸੀਟਿਆਂ ਮਰਵਾ ਕੇ ਨਾ ਫੇਰ ਅਸੀਂ ਚੈੱਕ ਕਰਨਾ ਕਿ ਹਜੇ ਕੱਚੇ ਨੇ ਨਾ ਤੇ ਇੱਕ ਹੋਰ ਸਿੱਟੀ ਵਜਾ ਕੇ ਅਸੀਂ ਨਾ ਪਿਆਜ ਕੁਤਰਨਾ, ਟਮਾਟਰ ਕੁਤਨੈ ਤੇ ਜੋ ਜੋ ਤੁਸੀਂ ਸਮਾਨ ਧਨੀਆ ਵਗੈਰਾ ਪਾਣਾ ਹੈ ਨਾ, ਤੇ ਔਹਨੂੰ ਤੇਲ ਚ ਭੌਨ ਕੇ ਅੱਛੀ ਤਰ੍ਹਾਂ, ਅੱਛੇ ਤ ਮਸਾਲਾ ਪੌਨ ਕੇ ਲਾਲ ਮਿਰਚ, ਦੇਗੀ ਮਿਰਚ ਕਾਲੀ ਮਿਰਚ ਸਾਰੇ ਜਿੰਨੇ ਵੀ ਮਸਾਲੇ ਪਾ ਸਕਦੇ ਔ ਪਾ ਕੇ ਨਾ ਅੱਛੀ ਤਰ੍ਹਾਂ ਦੀ ਗਰੇਵੀ ਬਣਾਣੀ ਏ, ਚਾਹੇ ਹੈਂ ਤੇ ਫੇਰ ਔਹਨੂੰ ਛੋਲਿਆਂ ਨੂੰ ਨਾ ਕੁੱਕਰ ਚ ਕੱਢ ਕੇ ਨਾ, ਅਲੱਗ ਪੀਸਣਾ ਵੀ ਹੈਗਾ ਕਿ ਥੋੜਾ ਕਾਰਯੋਜਨ ਛੋਲੇ, ਫਿਰ ਉਹ ਜਿਹੜਾ, ਜਿਹੜਾ ਅਸੀਂ ਤੜਕਾ ਬਣਾਇਆ ਸੀ ਨਾ, ਉਹਨੂੰ ਅਸੀਂ ਕੁੱਕਰ ਚ ਪਾ ਕੇ ਨਾ ਇੱਕ ਵਾਰੀ ਨਾ ਦੋ, ਤਿੰਨ ਸੀਟਿਆ ਹੋਰ ਮਰਵਾ ਦੀਨੀ ਆ, ਅਗਰ ਫੇਰ ਸੀਟਿਆ ਮਰਵਾ ਫੇਰ ਆਪਾਂ ਚੈੱਕ ਕਰਾਂਗੇ ਛੋਲੇ ਸਾਡੇ ਗਲ ਗਏ ਨੇ ਨਾ ਤੇ ਠੀਕ ਹੈ। ਅਗਰ ਸਾਡੇ ਕੂਛ ਛੋਲੇ ਪਹਿਲੇ ਕੱਚੇ ਰਹਿੰਦੇ ਨਾ ਮਾੜਾ ਜ ਔਚ ਮਿੱਠਾ ਸੋਡਾ ਪਾ ਦੋ।
ਅੱਛਾ ਮਿੱਠਾ ਸੋਡਾ ਸਾਡੇ ਬੱਚੇ ਨਾ ਮਿੱਠਾ ਸੋਡਾ ਜਦੋਂ ਪਾ ਏ ਅਹ ਪਾਇਆ ਹੋਇਆ ਜਿਹੜਾ ਕੁਛ ਵੀ ਹੋਏ ਚੀਜ਼ ਹੋਏ ਮਿੱਠਾ ਸੋਡਾ ਪਾ ਲੋ ਯਾ ਦੇਗੀ ਮਿਰਚ ਵੀ ਪਸੰਦ ਨੀ ਕਰ ਦੇ ਜ਼ਿਆਦਾ ਨਾ, ਤੇ ਕੁਛ ਹੋਰ ਪਾ ਸਕਦੇ ਹਾਂ ਆਪਾਂ ਜੇ ਅਹ ਮਿੱਠਾ ਸੋਡਾ ਦੀ ਜਗ੍ਹਾ ਕੋਈ ਹੋਰ ਚੀਜ਼ ਹੋਵੇ? ਜਿਹੜੀ ਆਪਾਂ ਪਾ ਸਕਦੇ ਹਾਂ।
ਓ ਤੇ ਮਿੱਠਾ ਅਸੀ ਪੈਲੇ ਮੀਠਾ ਸੋਡਾ ਪਾਂਦੇ ਸੁੱਕੇ ਓਨਾ ਛੋਲੇ ਨਾ ਜਲਦੀ ਗੱਲ ਜਾਂਦੇ ਨੇ। ਫੇਰ ਪਤੈ ਕਿ ਜੇ ਨਾ ਪਾਓ ਨਾ, ਛੋਲੇ ਕੱਚੇ-ਕੱਚੇ ਰੈਂਦੇ ਨੇ।
ਅੱਛਾ ਜੀ, ਅੱਛਾ, ਓ ਕੱਚੇ ਨਾ ਰੈਨ ਏਸ ਕਰਕੇ ਸਾਨੂੰ ਮੀ ਮਿੱਠਾ ਸੋਡਾ ਪਾਨਾ ਚਾਈਦਾ, ਨਈ ਤੇ ਮਤਲਬ ਐਵੇਂ ਵੀ ਬੰਨ ਸਕਦੇ ਨੇ।
ਹਾਂਜੀ, ਹਾਂਜੀ ਬੱਸ ਤੇ ਐ ਮਿੱਠਾਂ ਸੋਡਾ ਤਾਂ ਪਾਨੇ ਆਂ ਛੋਲੇ ਕੱਚੇ ਨਾ ਰੈਨ।
ਠੀਕ ਐ ਜੀ, ਠੀਕ ਐ, ਤੁਸੀਂ ਤੇ ਬੜੇ ਵਧੀਆ ਤਰੀਕੇ ਨਾਲ ਬਨਾਂਦੇ ਓ ਛੋਲੇ। ਅਸੀ ਤੇ ਐਵੇਂ ਈ ਬਨਾ ਲੈਨੇ ਆਂ ਸੀਟੀ ਦਵਾਈ ਅ ਨਮਕ ਪਾਇਆ, ਤੇ ਤੜਕਾ ਲਗਾ ਦਿੱਤਾ। ਤਾ ਈਂ ਮੈਂ ਸੋਚਯਾ ਮੇਰੇ ਛੋਲੇ ਏਨੇ ਵਦੀਆ ਬੰਨਦੇ ਨੀ ਹੈਗੇ, ਹੁਨ ਤੁਸੀ ਮੈਨੂੰ ਦੱਸਿਆ ਤਰੀਕਾ ਜੇੜਾ ਮੈਂ ਏਕ ਵਾਰੀ ਨਾ ਐਈ ਤਰੀਕਾ ਇਸਤੇਮਾਲ ਕਰਕੇ ਵੇਖਾਂਗੀ। ਮੇਰੇ ਛੋਲੇ ਵੀ ਵਧੀਆ ਬਨਨਗੇ, ਬੱਚੇ ਮੈਂ ਸੋਚਾਂ ਤਾ ਈ ਪਸੰਦ ਵੀ ਨੀ ਕਰਦੇ ਵੈਸੇ ਬਚ ਚਨਾ ਜਾਦਾ ਛੋਲੇ ਅੱਜ-ਕੱਲ ਰਾਜਮਾਂ ਚੋਲ ਖਿਲਾ ਲੋ ਓਨਾਂ ਨੂੰ, ਦਾਲ ਖਵਾ ਲੋ, ਐ ਚੀਜ਼ਾਂ ਚਾਈਦੀ। ਯਾਨੀ ਦਾਲ ਵੀ ਅੱਜ-ਕੱਲ ਘੱਟ ਈ ਖਾਂਦੇ ਨੇ ਕਿਉ ਕਿਉ ਬਾਰ ਦਾ ਤਾਨੂੰ ਪਤਾ ਬਾਰ ਦੀ ਚੀਜ਼ਾ ਚ ਜਾਦਾ ਬੱਚੇਆ ਅ ਸ਼ੌਕੀਨ ਨੇ ਮੇਰੇ ਬੱਚੇ
ਹਾਂਜੀ, ਹਾਂਜੀ ਬੱਸ ਬੱਚਿਆ ਬਾਰ ਚੀਜ਼ਾਂ ਖਾਂਦੇ ਨੇ ਘਰ ਦੀ ਰੋਟੀ ਬੋਤ ਘੱਟ ਖਾਂਦੇ ਨੇ, ਤਾਂ ਈ ਤਬੀਅਤ ਖਰਾਬ ਹੋ ਜਾਂਦੀ ਏਨਾ ਦੀ ਫੇਰ ਐ ਕੈਂਦੇ ਨੇ ਸਾਨੂੰ ਘੁਮਾ ਕੇ ਲਿਆਓ, ਸਾਨੂੰ ਕਿੱਥੇ ਘੁਮਾ ਕੇ ਲੈ ਕੇ ਤੁਸੀ ਧੋੱਪ ਚ ਈ ਗਿਰ ਜਾਂਦੇ ਓ।
ਮੈਂ ਸੋਚ ਰਹੀ ਸੀ ਪਹਾੜਾਂ ਚ ਵੀ ਮੈਂ ਪਹਿਲੇ ਸੋਚਿਆ ਸੀ, ਕਿ ਪਾੜਾ ਪੂੜਾ ਚ ਇੱਧਰ-ਕਿੱਧਰ ਇਹਨਾਂ ਨੂੰ। ਘੁਮਾ ਲਿਆਏ, ਤੇ ਫਿਰ ਕੀ ਹੋਇਆ ਅਹ ਇਹਨਾਂ ਦੀ ਤਬੀਅਤ ਵੀ ਖ਼ਰਾਬ ਹੋ ਗਈ ਸੀ ਫੇਰ ਕਿੱਧਰ ਸਾਡਾ ਜਾਣ ਦਾ ਪਲੈਨ ਬਣਿਆ ਹੀ ਨਹੀਂ ਜਦੋਂ ਸਾਡਾ ਪਲਾਨ ਬਣਦਾ ਪਿਛਲੀ ਛੁੱਟੀਆਂ ਚ ਵੀ ਅਸੀਂ ਸੋਚਿਆ ਸੀ, ਕਿੱਧਰੇ ਘੁੰਮ ਕੇ ਆਈਏ। ਪਰ ਉਦੋਂ ਵੀ ਸਾਡਾ ਪਲਾਨ ਬਣਿਆ ਨੀ। ਪਲਾਨ ਬਨਦਾ ਕੁਛ ਨਾ ਕੁਛ, ਕੁਛ ਨਾ ਕੁਛ ਹੋ ਈ ਜਾਂਦਾ। ਪਲਾਨ ਈ ਸਾਡਾ ਕੈਂਸਲ ਹੋ ਜਾਂਦੈ, ਫੇਰ ਮੈਂ ਹੁਨ ਐਸ ਛੁੱਟੀਆਂ ਚ ਵੀ, ਚਲੋ ਹੁਨ ਤੇ ਖਤਮ ਈ ਹੋਨ ਲੱਗ ਕਿ ਐ ਅਗਲੇ ਮੀਨੇ ਦੇਖਦੀ ਆਂ ਟਾਈਮ ਲੱਗਾ ਅ ਲੱਗੂਗਾ। ਤੇ ਮੈਂ ਕਿੱਧਰੇ ਹੋ ਆਵਾਂਗੀ, ਨਈਂ ਤੇ ਨਾ ਸਈ ਕਿਉਕਿ ਫੇਰ ਬੱਚੇ ਵੀ ਜ਼ਰੂਰੀ ਨੇ, ਘਰ ਬਾਰ ਵੀ ਜ਼ਰੂਰੀ ਐ ਤੁਹਾਨੂੰ ਪਤਾ ਜਨਾਨੀਆਂ ਨੂੰ ਤੇ ਸਬ ਕੁਝ ਦੇਖਨਾ ਪੈਂਦਾ
ਏਕ ਗੱਲ ਏ ਬੱਸ ਬੱਚੇ ਠੀਕ ਰਹਿਣ ਤੇ ਸਬ ਕੁੱਛ ਠੀਕ, ਠੀਕ ਏ।
ਹਾਂਜੀ, ਹਾਂਜੀ ਐ ਗੱਲ ਤੇ ਹੈਈ ਬੱਚਿਆਂ ਨਾਲ ਈ ਸਬ ਕੁੱਛ ਐ, ਮਾਂ-ਪਿਓ ਦੇਖੋ ਬਚ ਪਿੱਛੇ ਈ ਨੇ।
ਹਾਂਜੀ, ਹਾਂਜੀ ਅਗਰ ਬੱਚੇ ਨੂੰ ਕੁਛ ਹੋਜੇ ਨਾ ਮਾਂ-ਪਿਓ ਕਿੱਥੇ ਖੁਸ਼ ਰਹਿੰਦੇ ਨੇ ਉਨਾਂ ਦਾ
ਨਾ, ਨਾ ਮੇਰਾ ਤੇ ਅਪ ਅਪਣਾ ਦਿਲ ਨਈ ਲੱਗਦਾ ਮਸਾਂ ਐਨਾਂ ਨੂੰ ਬੁਖਾਰ ਹੋਜੇ, ਮਸਾਂ ਐਨਾਂ ਨੂੰ ਕੁੱਛ ਹੋਜੇ। ਮੈਨੂੰ ਤੇ ਹੋਲ ਪੈਨ ਲੱਗ ਜਾਂਦੇ ਨੇ ਜਦੋ ਤੱਕ ਐ ਠੀਕ ਨੀ ਹੁੰਦੇ ਨਾ ਓਦੋ ਤੱਕ ਮੈਨੂੰ ਮਤਲਬ ਚੈਨ ਨੀ ਪੈਂਦੀ ਐ ਭੈਣ ਜੀ ਤੁਹਾਨੂੰ ਦੱਸਾ
ਹਾਂਜੀ, ਐ ਤੇ ਹੈਈ ਏ ਮਾਵਾਂ ਨਾ ਈ ਦਿਲ ਹੁੰਦਾ ਬੱਚਿਆਂ ਦਾ। ਮਾਂ ਅਗਰ ਬੱਚੇ ਨੂੰ ਭੁੱਖ ਨੀ ਲੱਗਦੀ, ਤੇ ਮਾਂ ਵੀ ਰੋਟੀ ਨੀ ਖਾਂਦੀ ਸਈ ਤਰਾ ਹਾਂਜੀ।
ਹਾਂਜੀ, ਔਰ ਹੋਰ ਸਭ ਵਧੀਆ।
ਤੁਹਾਡੇ ਬੱਚੇ ਠੀਕ ਨੇ ਹੁਣ?
ਹੁਣ ਤੇ ਮੈਂ ਕਹਿ ਰੀ ਠੀਕ ਨੇ ਪਹਿਲਾ ਨਾਲੋ ਫ਼ਰਕ ਏ ਪਰ ਫੇਰ ਵੀ ਦੇਖੋ ਧਿਆਨ ਤੇ ਸਾਨੂੰ ਈ ਰੱਖਨਾ ਪਏਗਾ ਨਾ ਪਹਿਲਾ ਤੇ ਏਨੂੰ ਰੋਜ਼ ਈ ਡਰਿਪ ਲੱਗ ਰੀ ਸੀ ਸਾਨੂੰ ਹੋਸਪਿਟਲ ਲੈ ਕੇ ਜਾਣਾ ਪੈਂਦਾ ਸੀ ਐਨਾ ਨੂੰ ਹੋਸਪਿਟਲ ਲੈ ਕੇ ਜਾਣਾ, ਹੋਸਪਿਟਲ ਤੋ ਡਰਿੱਪ ਲਗਵਾ ਕੇ, ਲੈਕੇ ਆਣਾ ਠੀਕ ਐ ਤੇ ਰੋਜ਼-ਰੋਜ਼ ਸਾਨੂੰ ਬੜੀ ਦਿੱਕਤ ਹੁੰਦੀ ਸੀ, ਦੋ-ਤਿੰਨ ਦਿਨ ਤੇ ਕੀਤਾ ਸੀ ਪਹਿਲੇ ਠੀਕ ਅਤਦੋ ਤਿੰਨ ਦਿਨ ਐਡਮਿਟ ਵੀ ਹੋਏ ਸੀ਼ ਪਰ ਹੁਣ ਇਹ ਕਿ ਪਹਿਲੇ ਨਾਲੋ ਫ਼ਰਕ ਏ ਪਰ ਫਿਰ ਵੀ ਦੇਖੋ ਸਾਨੂੰ ਹੀ ਰੱਖਣਾ ਨਾ ਬੱਚਿਆਂ ਦਾ
ਹਾਂ ਹਾਂਜੀ-ਹਾਂਜੀ
ਫੈਮਲੀ ਦੇਖੋ ਪਰਿਵਾਰ ਸਾਡਾ ਪਹਿਲੇ ਐ ਬਾਕੀ ਕੀ ਚੀਜ਼ਾਂ ਬਾਅਦ ਚੋਂ ਘੁੰਮਣ ਫਿਰਨ ਤਾਂ ਆਪਾਂ ਬਾਅਦ ਚੋਂ ਵੀ ਜਾ ਸਕਦੇ ਹਾਂ ਖਾਣ ਪੀਣ ਬਾ ਅਦ ਜਾ ਸਕਦੇ ਆ ਪਰ ਪਰਿਵਾਰ ਜਿਹੜਾ ਹੈ ਉਹ ਪਹਿਲੇ ਹੈ।
ਹਾਂਜੀ, ਤੁਹਾਡੀ ਗੱਲ ਬਿਲਕੁਲ ਵਧੀਆ
ਹਾਂਜੀ-ਹਾਂਜੀ ਤੁਹਾਡੀ ਹੋਰ ਫਿਰ ਠੀਕ ਨੇ ਉੱਧਰ ਸੱਸ ਨਨਾਣ ਠੀਕ ਨੇ
ਹਾਂਜੀ-ਹਾਂਜੀ! ਮੇਰੀ ਸੱਸ ਵੀ ਠੀਕ ਨਨਾਣ ਵੀ ਠੀਕ ਵੇ
ਅੱਛਾ ਜੀ, ਚਲੋ ਧਿਆਨ ਰੱਖੋ ਸਾਰਿਆਂ ਦਾ।
ਹਾਂਜੀ। ਬਸ ਇਹ ਮੌਸਮ ਸਹੀ ਹੋਜੇਗਾ ਨਾ ਬੱਚੇ ਆਪਣੇ ਆਪ ਠੀਕ ਹੋ ਜਾਣਗੇ। ਇੱਕ ਨਾ ਮੌਸਮ ਵੀ ਖਰਾਬ ਚੱਲ ਰਿਹਾ ਜਿੰਨਾ ਬੱਚੇ ਨੂੰ ਦੋ ਮਿੰਟ ਜੁਕਾਮ ਹੋ ਜਾਂਦਾ ਏ। ਤੋਮਰ ਚ ਫੀਵਰ ਹੋ ਜਾਂਦਾ ਐ।
ਹਾਂ, ਇਹ ਤੇ ਹੈ ਹੀ ਕਿੱਥੇ ਅੱਜ ਕੱਲ ਬੱਚੇ ਨਾ ਹਜੇ ਪਿੱਛੇ ਤੈਨੂੰ ਦੱਸਾਓਓ ਤਾਂ ਮੈਂ ਬਾਰਿਸ਼ ਆਈ ਸੀ ਤੇ ਕੀ ਹੋਇਆ ਇਹ ਬਾਰਿਸ਼ ਚ ਨਹਾਾਨ ਚਲੇ ਗਏ ਨੇ ਬੱਚੇ ਛਤ ਇੱਕ ਦੋ ਘੰਟਾ ਨਹਾਣ ਮੈਂ ਐਨਾ ਨੂੰ ਮਨਾ ਵੀ ਕੀਤਾ ਪੁੱਤਰ ਬਾਰਿਸ਼ ਚ ਨਾਓ ਬਾਰਿਸ਼ ਪਹਿਲਾ ਮਤਲਬ ਕਿ ਮੌਸਮ ਜਿਹੜਾ ਏ ਗਰਮੀ ਦੀ ਪਹਿਲੀ ਬਾਰਿਸ਼ ਪੈ ਰੀ ਏ, ਤੁਸੀ ਬਿਮਾਰ ਹੋਜੋਗੇ। ਮੰਨਦੇ ਈ ਨਈ ਫੇਰ ਓਈ ਹੋਇਆ ਦੇਖੋ ਬਿਮਾਰ ਹੋਗੇ ਨੇ, ਹੁਣ ਰੋਜ਼ ਦੀ ਡਰਿੱਪਾਂ ਲੱਗ ਰਿਆਂ ਨੇ ਕਿੱਥੇ ਸੋਖਾ ਭੈਣ ਜੀ, ਦੇਖੋ ਰੋਜ਼-ਰੋਜ਼ ਡਰਿਪ ਲਗਵਾਨਾ, ਪੈਸੇ ਵੀ ਕਿੰਨੇ ਲੱਗਦੇ ਨੇ।
ਹਾਂਜੀ-ਹਾਂਜੀ ਬਹੁਤ ਪੈਸਾ ਲੱਗ ਜਾਂਦਾ ਬੱਚੇ ਬਿਮਾਰ ਤੇ।
ਭੈਣ ਜੀ ਪੈਸਾ ਤੇ ਪਾਣੀ ਦੀ ਤਰ੍ਹਾਂ ਲੱਗਦਾ ਹੋਸਪਿਟਲ ਤੇ ਬੰਦਾ ਜਾਏ ਮੈਂ ਤੇ ਕਹੀ ਸਵਾਸਥ ਆਪਣਾ ਹੀ ਠੀਕ ਰੱਖੋ ਆਪਣੇ ਆਪ ਨੂੰ ਸਵਸਥ ਰੱਖੋ ਖਾਓ- ਪੀਓ ਤੇ ਬਾਹਰ ਦੀ ਚੀਜ਼ਾਂ, ਮੌਸਮ ਤੋਂ ਬਚ ਕੇ ਰਹੋ।
ਹਾਂਜੀ -ਹਾਂਜੀ ਫਾਸਟ ਫੂਡ ਤੇ, ਬਿਲਕੁਲ ਨਾ ਖਾਓ।
ਨਾ- ਨਾ ਘੱਟ ਕਰੋ ਫਾਸਟ ਫੂਡ, ਬੱਚਿਆਂ ਨੂੰ ਵੀ ਕਹੋ ਕਿ ਘੱਟ ਹੀ ਖਾਣ। ਤੁਸੀਂ ਵੀ ਉੱਧਰ ਧਿਆਨ ਰੱਖਿਓ। ਮੈਂ ਵੀ ਸੁਣਿਆ ਸੀ ਤੁਹਾਡੇ ੳਧਰ, ਆਧੀ- ਤੂਫਾਨ ਵੀ ਬੜਾ ਆਇਆ ਸੀ। ਤੇ ਬੱਚਿਆਂ ਨੂੰ ਤੁਸੀਂ ਨਾ, ਅੰਦਰ ਹੀ ਰੱਖਿਆ ਕਰੋ।
ਹਾਂਜੀ- ਹਾਂਜੀ। ਮੇਰੇ ਬੱਚੇ ਜਿਆਦਾ ਅੰ ਦਰ ਰਹਿੰਦੇ ਨੇ। ਬਾਹਰ ਤੇ ਮੈਂ ਹੁਣ ਤੱਕ ਮੈਂ ਕੱਢਦੀ ਕੀ ਬਾਹਰ ਜਾਓ ਮਾੜੀ। ਤਾਜ਼ੀ ਹਵਾ ਲ ਲਓ ਸਾਰਾ ਦਿਨ ਏਸੀ ਥੱਲੇ ਬੈਠੇ ਰਹਿੰਦੇ ਨੇ।
ਹਾਂ, ਨਹੀਂ ਸ਼ਾਮੀ ਕੱਢ ਦਿਓ ਸ਼ਾਮੀ ਠੀਕ ਹੈ। ਪਰ ਜਿਹੜਾ ਦੁਪਹਿਰ ਦਾ ਟਾਈਮ ਹੈ, ਨਾ ਉਸ ਟਾਈਮ ਨਾ ਜ਼ਿਆਦਾ ੱਦਾਂ ਨਾ ਕੱਢਿਆ ਕਰੋ, ਕਿਉਂਕਿ ਦੁਪਹਿਰ ਦੇ ਟਾਈਮ ਤੁਹਾਨੂੰ ਪਤਾ ਲੂ ਇੰਨੀ ਚੱਲਦੀ ਹੈ। ਤੇ ਲੂ ਵਿਚ, ਫੇਰ ਬੱਚਾ ਹੋਰ ਬਿਮਾਰ ਹੁੰਦਾ।
ਹਾਂਜੀ, ਮੈਂ ਤੇ ਐ ਨ ਕਿਨੀ ਮੱ ਕ ਤੁਸੀਂ ਐਵੇ ਸਾਰਾ ਦਿਨ ਘਰ ਬੈਠੇ ਰਹਿੰਦੇ ਨੇ। ਤੇ ਬਸ ਸ਼ਾਮੀ ਬਾਹਰ ਨਿਕਲਦੇ ਨੇ। ਜੋ ਮੈਂ ਵੀ ਨੀ ਫੇਰ ਕਢਦੀ, ਧੁੱਪ ਖਤਮ ਹੋ ਜਾਂਦੀ ਐ। ਫੇਰ ਮੈਂ ਇਹਨਾਂ ਨੂੰ ਬਾਹਰ ਕੱ ਦ ਮ ਕਿਹਾ ਜਾਓ ਮਾੜਾ ਘੁੰਮਿਆ ਬਾਹਰ।
ਹਾਂ, ਨਹੀਂ ਠੀਕ ਹੈ- ਠੀਕ ਹੈ ਬਿਲਕੁਲ ਠੀਕ ਗੱਲ ਕਰ ਰਹੇ ਹੋ। ਹੋਰ ਆਇਓ ਕਦੀ ਚੱਕਰ ਲਿਆਓ ਇੱਧਰ ਵੀ।
ਕੋਈ ਨੀ ਜੀ ਆਵਾਂਗੇ, ਜ਼ਰੂਰ ਆਵਾਂਗੇ।
ਆ ਨਾ ਜੀ, ਕਦੀ ਇੱਧਰ ਵੀ ਆਓ। ਸਾਡੇ ਵੱਲ ਚੱਕਰ ਲਗਾ ਲਿਓ।
ਖਵਾਂਗੇ। ਦੋ ਦਿਨ ਰਵਾਂਗੇ ਤੁਹਾਡੇ ਕੋਲ ਬਸ।
ਹਾਂ, ਦੋ ਦਿਨ। ਮੈਂ ਕਹਿੰਦੀ ਹਾਂ ਤੁਸੀਂ ਹਫ਼ਤਾ ਰਹਿ ਕੇ ਜਾਓ। ਤੁਹਾਨੂੰ ਕੋਈ ਉਹ ਥੋੜੀ ਹੈ, ਕਿ ਅਸੀਂ ਕੱਢਣਾ ਮੇਰੇ ਵੱਲੋਂ ਤੁਸੀਂ ਹਫ ਤਾ ਰਹੋ, ਮਹੀਨਾ ਰਹੋ, ਸਾਨੂੰ ਤੇ ਖੁਸ਼ੀ ਬੜੀ ਹੋਏਗੀ ਤੁਹਾਡੇ ਆਉਣ ਦੀ।
ਹਾਂਜੀ- ਹਾਜੀ, ਕੋਈ ਨੀ ਜਰੂਰ ਆਵਾਂਗੇ।
ਹਾਂਜੀ -ਹਾਂਜੀ, ਬਿਲਕੁਲ ਮੈਂ ਨਾ ਹੁਣ ਫੇਰ ਤੁਹਾਡਾ ਵੇਟ ਕਰਾਂਗੀ। ਤੁਸੀਂ ਜਲਦੀ- ਜਲਦੀ ਆਣਾ ਏ, ਸਾਡੇ ਕੋਲ ਮੈਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦੇਣੀ ਆ। ਫੇਰ ਤੁਹਾਡੇ ਆਉਣ ਦੀ।
ਠੀਕ-ਠੀਕ ਕੋਈ ਨੀ ਜੀ, ਜਰੂਰ ਆਵਾਂਗੇ।
ਦੀ ਆਣਾ ਹੈ, ਤੇ ਦੱਸ ਦੋ ਕੀ ਖਾਣਾ ਉਹੀ ਤੁਹਾਡੀ ਪਸੰਦ ਦਾ, ਮੈਂ ਬਣਾ ਲਾਂਗੀ।
ਕੋਈ ਨੀ ਮੈਂ ਉਸ ਦਿਨ ਹੀ ਆ ਜਾਂਗੀ। ਤੁਸੀਂ ਇੰਨੀ ਖੇਚਲ ਨਾ ਕਰਨਾ।
ਨਹੀਂ ਖੇਚਲ ਦੀ ਕਾਲ ਕੀ ਹੈ। ਦੇਖੋ ਜਦੋਂ ਆਪਣਾ ਕੋਈ ਆਉਂਦਾ ਹੈ, ਖੁਸ਼ੀ ਬੜੀ ਹੁੰਦੀ ਹੈ। ਤੁਸੀਂ ਆਓਗੇ ਮੈਨੂੰ ਇੰਨੀ ਖੁਸ਼ੀ ਹੋਏਗੀ ਮੈਂ, ਪਹਿਲੇ ਤੋਂ ਤਿਆਰੀਆਂ ਕਰਕੇ ਰੱਖਣੀਆਂ। ਆਂਦੇ ਵਾਰੀ ਵੀ ਤੁਸੀਂ ਜੋ ਕਹੋਗੇ ਉਹੀ ਬਣਾ ਦਾ ਗੀ। ਠੀਕ ਹੈ ਜੀ। ਚਲੋ ਮੈਨੂੰ ਦੱਸ ਦੇਣਾ ਜਦੋਂ ਆਉਣਾ। ਫੇਰ ਮਿਲਦੇ ਹ ਆਪਾਂ ਠੀਕ ਹੈ।
ਹਾਂਜੀ, ਠੀਕ ਹੈ-ਠੀਕ ਹੈ।
ਠੀਕ ਹੈ ਜੀ, ਠੀਕ ਹੈ ਸਤ ਸ਼੍ਰੀ
ਹਾਂਜੀ, ਸਤਿ ਸ਼੍ਰੀ ਅਕਾਲ ਜੀ।